ਹੈਲੋ ਸਸ ਸ੍ਰੀ ਕਾਲ ਜੀ। ਕੀ ਕਰ ਰਹੇ ਹੋ? ਕਰ ਲਿਤਾ ਨਾਸਤਾ। ਲੇਟੀ ਸਾ ਸੈਂ ਅਜੇ ਬੱਚਿਆਂ ਨੇ ਹੁਣ ਚਿਆਂ ਨੂੰ ਛੋੜ ਕੇ ਆਈਆਂ। ਜੂੰ-ਜੂ ਟੈਮ ਨੇੜੇ ਆਉਂਦੇ ਪਿਆ ਉੰਝ-ਉਂਝ ਸਵਾ ਅਠ-ਅਠ ਵਜੇ ਉੱਠਦੇ ਨੇ।
ਹਾਂ, ਹਾਂ।
ਹੁਣ ਕਲ ਅਲਾਰਮ ਲਗਾ ਕੇ ਫੇਰ ਸੋਣਾ ਪਏਗਾ।
ਜਾਣਾ ਕਲ ਸਕੂਲ ਤੁਹਾਡੇ ਮੁੰਡੇ ਨੇ।
ਰਹੇ ਨੇ ਵੇਖੋ ਬਾਕੀ ਹਜੇ ਕੋਈ ਮੈਸੇਜ ਤੇ ਆਇਆ ਨੀ ਸਕੂਲੋਂ। ਹਾਂ ਸ਼ਾਮੀ ਪਤਾ ਚੱਲੇਗਾ। ਹੁਣ ਤਾਂ ਤੇ ਸੱਤ ਤਰੀਕ ਨੂੰ ਖੁਲਣਾ ਵੇ।
ਸੱਤ ਨੂੰ?
ਛੇ ਨੂੰ ਪਤਾ ਨੀ ਸੱਤ ਨੂੰ ਜਾਣਾ ਉਹਨਾ ਨੇ।
ਅੱਛਾ, ਉਹਨਾਂ ਦੀ ਮੈਡਮ ਦੀ ਬੇਟੀ ਦਾ, ਵਿਆਹ ਸੀ ਹੋ ਗਿਆ?
ਹੋ ਗਏ ਹੋਣੇ ਮੈਂ ਕੋਲ ਹੀ ਨੀ ਕੀਤੀ।
ਪਰ, ਉਹਨਾਂ ਨੇ ਕੋਈ, ਲਗਾਇਆ ਤੇ ਨਹੀਂ ਕੁਛ
ਉਹ ਨੀ, ਸ਼ੋਅ ਨੀ ਕਰਦੇ ਉਹ, ਬੜਾ ਘੱਟ ਲਗਾਉਂਦੇ ਹੂੰ। ਤੋਰੀਆਂ ਬਣਾਈਆਂ ਹੁਣ।
ਅੱਛਾ।
ਹਾਂ ਚਾਰ ਦਿਨ ਹੋ ਗਏ ਸੀ ਲਿਆ ਕੇ ਰੱਖੀਆਂ ਹੋਈਆਂ ਇੰਜੇ ਪਈਆਂ ਰਹੀਆਂ ਨੇ। ਉਹਦੀਆਂ ਵੀ ਨੀ ਨਿਕਲੀਆਂ ਹਾਂ ਬਸ ਹੁਣ ਕੋਲੀ ਜਿੰਨੀ ਬਣ ਗਈ ਹੁਣ-ਹੁਣ ਹੋ ਜਾਏਗੀ ਨਾ ਨਾਸਤੇ ਚ। ਹਾਂ ਦੁਪਹਿਰੇ ਆਲੂ ਉਬਾਲੇ ਨੇ।
ਰੋਟੀਆ ਬਣਾਣਾ ਆ
ਹਾਂ ਰੋਟੀ ਬਣਾਵਾਗੀ ਆਲੂ ਵਾਲੀ ਦੁਪਹਿਰੇ।
ਤੇ ਤੁਹਾਡੇ, ਹਸਬੈਂਡ ਠੀਕ ਨੇ ਹੁਣ
ਹਾਂਜੀ ਠੀਕ ਹੈ। ਜਾਣਾ ਹੁਣ ਦਵਾਈ ਲੈਣ, ਮੈ ਕਹਾ ਹੁਣ ਕੱਲ ਹੀ ਜਾਵਾਗੀ ਰੋਜ, ਇਕ ਅੱਧਾ ਚਕਰ ਹਾਂ, ਦੇ ਗਿਆ ਹੁਣੇ ਦੇ ਕੇ ਗਿਆ
ਅਛਾ? ਤੇ ਤੁਸੀਂ ਦਵਾਈ, ਮਿਤਲ ਕੋਲੋ ਲਾ ਦਿਓ, ਨਾ ਉਹਨਾ ਨੂੰ
ਉਹ ਨੂੰ, ਗੱਲ ਨੀ ਸੁਣਦੀ
ਅੱਛਾ।
ਮੈਂ ਕਿਹਾ, ਡਿਸਪੈਂਸਰ ਕਰਾ ਲਓ, ਦਸ ਦਿਨ ਦੀ ਗੱਲ ਹੀ, ਐ ਆਪਣਾ, ਕਿੰਨੇ ਦੀ ਆ ਜਾਏਗੀ, ਪੰਦਰਾਂ ਸੌ ਦੀ ਆ ਜਾਏਗੀ, ਦਸ ਦੀ ਨਹੀ, ਉਥੋ ਵੀ ਦਵਾਈ ਸਹੀ ਮਿਲਦੀ ਏ ਉਥੇ ਜਾਵਾਗੇ ਨਾ ਵ ਵਡੇ ਵਾਲੇ ਪਾਸੇ, ਛੋਟੇ ਵਾਲੇ ਪਾਸੇ ਨਹੀ, ਜਾਵਾਗੇ
ਅੱਛਾ ਅੱਛਾ ਤੇ ਤੁਹਾਡਾ ਉਹ ਕੋਈ ਸਕੀਮ, ਨਈ ਬਣੀ, ਆਈ ਸੀ ਤੁਹਾਡੀ ਉਹ ਜਿਹੜੇ ਇਕੀ ਸੋ, ਰੁਪਏ ਮਿਲਦੇ ਪਏ ਲੇਡੀਜ਼ ਨੂੰ
ਕਿਨੀ ਵਾਰੀ ਕਰਾਈ ਏ ਨਾ, ਕਿਨੀ ਵਾਰੀ ਉਹ ਵੇਖ ਗਿਆ, ਘਰ ਆ ਕੇ ਵੇਖ ਜਾਦਾ ਵਿਚਾਰਾ ਫ਼ੇਰੇ, ਵੀ ਮਾਰਦੀ ਪਈ ਆ
ਹਮ
ਕੋਈ ਸਕੀਮ, ਨਈ ਆਈ ਜਿਹੜਾ, ਕੁੜੀ ਦਾ ਫਾਰਮ ਨਈ ਭਰਿਆ, ਉਹ ਵੀ ਨਿਕਲ ਆਇਆ ਵੇ, ਉਹ ਵੀ ਕੈਂਸਲ ਕਰੀ ਜਾ ਰਹੇ ਨੇ, ਲੈਦੇ ਨ ਪਏ ਸਾਰਾ ਕੁਛ, ਕਰ ਬੈਠੇ ਨੇ ਆ ਧੱਕੇ ਖਾਂਦੇ, ਰਹਿਦੇ ਆ ਟਾਈਮ, ਆਦਾ ਤੇ ਕੰਮ ਹੁੰਦੇ ਨੀ
ਹੂ- ਹੂ-
ਸਾਡੇ ਪਰੇਸ਼ਨਦਾ, ਟਾਈਮ ਹੋ ਗਿਆਉਹ ਹੋਸਪਿਟਲ ਚਲੇ ਗਏ
ਹਾਂ ਆ ਓ
ਜਾਂਦੇ ਵੀ ਧਕੇ, ਕਾਫੀ ਖਾਦੇ ਨੇ, ਪਹਿਲੇ ਧਕੇ
ਹਾਂ- ਹਾਂ-
ਹਾਂ ਤੁਸੀ ਕੀ, ਬਣਾਉਣ ਲਗੇ?
ਅਸੀ, ਸ਼ਿਮਲਾ ਮਿਰਚ ਤੇ ਬਣਾਣ, ਲੱਗੀ ਆਲੂ
ਪੰਜ ਮਿੰਟ ਵਿੱਚ, ਈ ਬਣਾ ਲਈਂ ਏ ਵੇਖੋ ਕਿਲੋ ਡੇਢ ਕਿਲੋ ਆਲੂ, ਲਿਆਏ ਸੀ ਉਸ ਦਿਨ ਪੋਜਲ ਦੀ ਮਾ ਦਾ, ਓਪਰੇਸ਼ਨ ਹੋਣ ਤੋ ਪਹਿਲੇ ਦੇ, ਮੈ ਕਿਹਾ ਮੁਰਝਾਂਦੇ ਆਲੂ ਉਬਾਲ ਕੇ, ਪਰੇ ਕਰਾ ਮੈ ਸਾਰੇ ਉਬਾਲ ਲਏ ਸੀ। ਹੁਣ ਕੋਈ ਆਏਗਾ, ਤੇ ਵੇਖ ਗੀ ਰੋਟੀ ਬਣਾ ਕੇ ਨਾ ਥੋੜੀ, ਜਈ
ਅੱਛਾ ਅਸੀਂ ਵੀ, ਪੀਠੀ ਬਣਾਵਾਂਗੇ। ਤੇ ਸਬਜ਼ੀ ਚ, ਵੀ ਪਾਵਾਂਗੇ। ਜਿਨੇ ਪਏ ਸੀ ਉਬਾਲ ਲੈ।
ਅਛਾ। ਹੋਰ, ਗਏ ਨੀ ਕਿਧਰੇ ਘੁੰਮਣ?
ਨਾ, ਕਿਧਰੇ ਨਹੀਂ ਗਏ, ਗਰਮੀ ਏਡੀ ਏ
ਨਈ ਅੱਜ, ਮੌਸਮ ਸਹੀ ਹੈ। ਹੋ ਆਵਾ ਪਾਉਂਟੇ?
ਨਾ, ਅਸੀਂ ਕੋਈ ਵਿਹਲਾ ਨਈ ਹੈ।
ਇਹਨੂੰ ਲੈ ਜਾਓ, ਮਾਮਾ ਜੀ ਨੂੰ ਬੱਚੋ, ਆਈ ਨਈ ਅਜੇ ਉਥੋ, ਆਏ ਨੀ ਅਜੇ
ਨਾ ਈ
ਕਿਦਾ ਕੀ
ਹਾ ਆਂ
ਕਿਦੋਂ, ਆਉਣਗੇ?
ਉਹਨਾਂ ਨੇ ਸ਼ਾਇਦ, ਕੱਲ ਜਾਂ ਪਰਸੋਂ ਆਣਾ। ਕੱਲ ਚੱਲਣਾ, ਪਰਸੋਂ ਆਉਣਗੇ।
ਤੇ ਬੇਟੀ ਆ ਗਈ ਉਹਨਾਂ ਦੀ। ਬੇਟੀ ਆ ਗਈ ਉਹਨਾਂ ਦੀ?
ਨਾ- ਨਾ, ਉਹ ਵੀ ਹਜੇ, ਮਹੀਨਾ ਖਣ ਰਹੇਗੀ।
ਅੱਛਾ।
ਹੂੰ।
ਹਾਂ, ਮੈਂ ਉਸ ਦਿਨ ਫੋਨ ਕੀਤਾ ਸੀ। ਨਾ ਫੇਰ, ਆਇਆ ਸੀ, ਮਾਮੀ। ਜੀ ਦਾ। ਕਹਿੰਦੀ ਉਹ, ਨੰਬਰ ਤੇ ਨਾ ਕਰੀ, ਮੈਂ। ਮੈਂ ਕਿਹਾ ਅੱਛਾ, ਮੈਂ ਕਿਹਾ ਮੈਂਨੂੰ ਨੀ ਪਤਾ ਸੀ। ਫੇਰ ਨਾਨੀ ਤੇ, ਨੰਬਰ ਪਵਾਇਆ ਸੀ। ਕਹਿੰਦੀ ਆ ਘਰ ਹੀ, ਹੁੰਦਾ ਨਾ।
ਅਛਾ।
ਹੂੰ।
ਹੋਰ?
ਹੋਰ, ਤੁਸੀ ਸੁਣਾਓ?
ਬਸ ਵਧੀਆ।
ਆਂਦੇ ਨੀ, ਤੁਸੀਂ ਹੁਣ।
ਆਵਾਂਗੀ, ਟਾਇਮ ਹੀ ਨੀ ਲੱਗਦਾ। ਗਰਮੀ ਐਡੀ ਹੈ। ਕਿਸੇ ਦੇ ਘਰ, ਜਾਣ ਦਾ ਮਨ ਹੀ, ਨੀ ਕਰਦਾ। ਬਾਜ਼ਾਰ ਦਾ ਕੋਈ ਕੰਮ ਹੁੰਦਾ। ਉਹ ਕਰਕੇ, ਫਟਾਫੱਟ ਘਰ ਆ ਜਾਂਦੇ ਆ।
ਹੂੰ।
ਗਰਮੀ ਵਿੱਚ, ਕਿਸੇ ਦੇ ਘਰ ਨੀ, ਬੈਠਾ ਜਾਂਦਾ। ਉਹ ਫੋਨ ਲੈ ਕੇ ਬੈਠੇ ਆ।
ਆਪਣਾ ਆਉਂਦਾ, ਨਾਈਟ ਸੂਟ ਪਾ ਲੋ, ਟੀ ਸ਼ਰਟ। ਹੋਰ ਪਾਲੋ। ਫੇਰ ਬਾਜ਼ਾਰ ਵਾਲੇ ਹੁੰਦੇ। ਤੇ ਆਉਣ ਜਾਣ ਵਾਲੇ ਕੱਪੜੇ ਖਾਂਦੇ ਨੇ। ਉਹ ਖਾਂਦੇ ਨੇ ਕੱਪੜੇ। ਕਦੇ ਮਨ ਨਹੀਂ ਕਰਦਾ ਪਾਣ ਦਾ।
ਹੂੰ।
ਹੋਹ ਕੀ, ਕਿਹ ਰਹੇ ਹੋ?
ਪਾਠ ਆਉਂਦਾ ਨਾ। ਇਸ ਟਾਈਮ, ਹੇਮਕੁੰਟ ਸਾਹਿਬ ਤੋਂ।
ਸੁਨ ਉਹਨੇ ਫੋਨ ਲਗਾਉਂਦੇ ਉਹ। ਸਪੀਕਰ ਲਿਆਏ ਦੇ ਆ। ਉਹ ਚੌਵੀ ਘੰਟੇ ਚੱਲਦਾ ਰਹਿੰਦਾ।
ਅੱਛਾ।
ਤੇ ਮੈਮਰੀ ਕਾਰਡ ਲਗਾਏ ਦਾ। ਚਾਰਜਿੰਗ ਖਤਮ ਹੁੰਦੀ। ਫੇਰ ਲਗਾ ਦਿੰਦੀ ਇੱਕ ਘੰਟਾ। ਉਹ ਫੇਰ, ਚੌਵੀ ਘੰਟੇ ਚੱਲਦਾ ਰਹਿੰਦਾ। ਹਾਂਜੀ, ਸਾਡੇ ਘਰ ਦੇ, ਗਈ ਸੀ, ਤੁਹਾਡੀ। ਭੈਣ, ਦੀ ਕੁੜੀ। ਹਾਂ, ਸਾਡੇ ਵੀ ਏ ਲਗਾ ਕੇ, ਬੈਠੇ ਹੋਏ, ਟੀ ਵੀ ਤੇ। ਹਾਂ ਬ ਸਿੰਘਸਬਰ ਹੈ ਨੇ ਨਾ ਸਾਰੇ
ਹੂੰ।
ਉਹ ਵੇਖਦੇ ਪਏ ਸੀ।
ਅੱਛਾ।
ਹਾਂ
ਤੁਸੀਂ ਨੀ ਗਏ ਇਸ ਵਾਰ ਬੱਚਿਆਂ ਨੂੰ ਕਿੱਧਰੇ ਘਮਾਉਣ
ਨਾ ਨਾਨੀ ਘਰ ਕਹਿ ਰਹੇ ਸਨ ਬਈ ਦੋ ਦਿਹਾੜੀਆਂ ਲਗਾਵਾਂਗੇ ਆਪਰੇਸ਼ਨ ਕੋਈ ਨਾ ਕੋਈ ਨਾ ਕੋਈ ਆ ਜਾਂਦਾ ਕੋਈ ਇੱਕ ਟਾਂਇਮ, ਤੇ ਹੈ ਨੀ। ਕਿਨੂੰ ਕਿਸ ਟਾਂਇਮ ਆਉਣਾ। ਕਿਨੂੰ ਕਿਸ ਟਾਂਇਮ।
ਹੂੰ- ਹੂੰ।
ਇਹ ਚੀਜ਼ ਨਾ। ਹੂੰ, ਨਨਾਣ ਕਹਿ ਰਹੀ ਹੈ। ਹਾਂ, ਕਹਿ ਰਹੀਏ। ਬਈ, ਸ਼ੁੱਕਰਵਾਰ ਆਵਾਂਗੀ। ਬਾਕੀ, ਵੇਖੋ ਕੀ। ਨਹੀਂ, ਜੀਜਾ ਨਾਲ ਆਏਗਾ। ਕੱਲੀ ਉਹ ਨਹੀਂ, ਸਫ਼ਰ ਕਰ ਪਾਉਂਦੀ। ਉਹਨੂੰ ਸਟੇਸ਼ਨ ਨਹੀਂ ਪਤਾ ਚੱਲਣਾ ਕੇਧਰ ਆਆ।
ਅੱਛਾ- ਅੱਛਾ।
ਹੂੰ। ਮੁੰਡਾ ਆਇਆ ਸੀ ਉਂਦਾ। ਉਹ ਵੇਖ ਗਿਆ ਸੀ। ਆਇਆ ਹੋਇਆ ਸੀ ਨਾ, ਉਹ ਭੈਣ ਘਰ।
ਹਾਂ ਚਲਾ ਗਿਆ
ਹਾਂ ਚਲੇ ਗਏ ਸੀ-
ਓ ਤੇ ਫੇਰ ਦੁਬਾਰਾ ਆ ਗਿਆ ਸੀ ਨਾ ਓ ਤੇ ਮੁੰਡਾ ਫੇਰ।
ਹਾਂ ਓਨੂੰ ਭਰਾ ਨੂੰ ਲੈ ਕੇ ਆਏ ਸੀ ਨਾ ਛੋਟੇ ਅਲੇ ਨੂੰ।
ਅੱਛਾ
ਫੇਰ ਦੋ ਤਿੰਨ ਦਿਨ ਰਏ ਨੇ ਫੇਰ ਚਲੇ ਗਿਆ ਵੇ।
ਅੱਛਾ
ਹੂੰ ਤੇ ਓਂਦੀ ਕੁੜੀ ਏ ਨਾ। ਓਦੀ ਭੈਣ ਦੀ ਕੁੜੀ ਓਈ ਏ ਨਾ। ਤੇ ਓਨੂੰ ਕੇਂਦਾ ਲਗਾ- ਤਾਈ ਨਾ ਓਂਦੇ ਚੱਕਰ ਚ ਆਂਦੀ ਨੀ
ਅੱਛਾ
ਹੁਣ ਮ ਓ ਵੀ ਕੈ ਰੀ ਸੀ ਦੀ ਕੇਂਦੀ ਮੇਰਾ ਵੀ ਮਨ ਨੀ ਲੱਗਦਾ। ਮੈਂ ਵੀ ਮਿਲ ਜਾਂਗੀ। ਏਧਰ ਏਨੂੰ ਵੇਖ ਜਾਂਗੀ ਓਧਰ ਕੁੜੀ ਨੂੰ ਮਿਲ ਜਾਂਗੀ।
ਅੱਛਾ ਅੱਛਾ
ਹੂੰ
ਤੇ ਉਨਾਂ ਦੀ ਕੁੜੀ ਆਈ ਤੇ ਨੀ ਤੁਆਡੇ।
ਨਾ ਹਜ- ਅਜੇ ਨੀ ਆਈ ਓ। ਓ ਕੇਂਦੀ ਬਈ ਉੱਪਰ ਜਾਓਗੇ ਫੇਰ ਈ ਆਏ ਆਵਾਂਗੀ। ਲੇ ਮੁਕ ਕੋਈ ਗੱਲ ਹੋਈ ਸੀ ਨਾ ਓਦੇ ਨਾਲ ਜਰਾ ਜੀ। ਵੱਡੀ ਮਾਮੀ ਨਾਲ ਦੀ।
ਅੱਛਾ ਅੱਛਾ
ਹੂੰਅ ਕੁੜੀ ਹੋਈ ਏ ਤੁਸੀਂ ਵੇਖ ਅਵੋ। ਕੋਈ ਗੱਲ ਐਨੀ ਵੱਡੀ ਵੀ ਨੀ ਹੈ ਵੇਖ- ਕਿਦੇ ਤੋਂ ਓ ਗਈਆਂ ਈ ਨੀ ਉਸ ਦਿਨ ਸੱਸ ਊਂਦੀ ਮਿਲੀ ਬਾਰ ਖੜੀ ਸੀ। ਉਨੇ ਦੱਸ ਵਰੀ ਕਿਆ ਆ ਜਾਓ-ਆ ਜਾਓ -ਆ ਜਾਓ। ਕੇਂਦੀ ਆਈ ਕੋਈ ਨਾ। ਕੇਂਦੀ ਫੇਰ ਏਂਜ ਚੰਗਾ ਥੋੜ੍ਹੀ ਲੱਗਦਾ।
ਹਾਂ
ਹੁਣ ਕੇਂਦੀ ਮੰਮੀ ਆਏਗੀ ਨਾ ਮੰਮੀ ਦੇ ਨਾਲ ਈ ਆਵਾਂਗੀ ਫੇਰ ਮੈਂ ਓਥੋਂ। ਹੂੰ ਮੰਮੀ ਦੇ ਨਾਲ ਈ ਆਏਗੀ। ਮੈਂ ਵੀ ਬਣਾਂਦੀ ਪਈ ਸਾ ਹੁਣ।
ਅੱਛਾ
ਕੱਦੂ ਕਸ ਕਰਦੀ ਪੀਆ ਆਲੂ ਨੂੰ।
ਓਦੇ ਕੋਲੋਂ ਪੁੱਛਿਆ ਆਲੂ ਅਲੀ ਰੋਟੀ ਦੇ ਦੇਣੀ ਐ।
ਇਕ ਅੱਧੀ ਸਾਰੀ ਖਾਣੀ। ਨਾਸ਼ਤੇ 'ਚ ਬਣਾ ਰੀ ਆ ਨਾ। ਦੁ- ਦੁਪਹਿਰੇ ਫੇਰ ਤੋਰੀਆਂ। ਦੁਪਹਿਰੇ ਨਾਸਤੇ 'ਚ ਤੇ ਇੱਕੋ ਫੁੱਲਕਾ ਖਾ ਲਈ ਦਾ।
ਅੱਛਾ ਅੱਛਾ
ਕਈਆਂ ਬਸ ਸੋਕੇਂੜਾ ਨਾਲ ਤੋਰੀਆ ਨੀ ਆਲੂ ਲੀ ਬਣਾ ਲੋ। ਇੱਕ ਫੁਲਵਾ ਖਾ ਲਏਗਾ। ਇੱਕ ਬੱਚੇ ਖਾ ਲੈਣਗੇ ਬਸ।
ਅੱਛਾ।
ਹੂੰ -ਬਾਕੀ ਫੇਰ ਆਲੂ ਵਾਲੀ ਸਬਜ਼ੀ ਬਣਾਣੀ ਪੈਣੀ। ਕੋਈ ਨਾ ਕੋਈ-
ਤੇ ਅਜੇ ਬਾਜ਼ਾਰ ਦੀ ਤੇ ਕੋਈ ਚੀਜ਼ ਨੀ ਖਾਂਦੇ ਹੋਣੇ।
ਨਾ ਬਾਜ਼ਾਰ ਦਾ ਕੁਛ ਨੀ ਜੀ।
ਅੱਛਾ
ਕੱਲ ਮੈਕਰੋਣੀ ਬਣਾਈ ਸੀ। ਕਿਆ ਸੀ ਇੱਕ ਚਮਚ ਲੈਣੀ ਏ ਲੀਤੀ ਨੀ ਫੇਰ ਇੰਝੇ ਉਤੇ-
ਅੱਛਾ
ਹਾਂ ਛੋਲੇ ਛੁਲੇ ਲੈ ਆਨੀ ਆ ਬਜ਼ਾਰੋਂ। ਹੋਰ ਓ ਓ ਮੈਦੇ ਮੂਦੇ ਅਲੀ- ਚੀਜ਼ ਨੀ ਅਜੇ ਦੇਨੀ।
ਹਾਂ ਹਾਂ।
ਹੁਣ ਟਮਾਟਰ ਮਨਾ ਕੀਤੇ ਹੋਏ ਨੇ ਟਮਾਟਰ ਬਿਨਾਂ। ਕੋਈ ਸਬਜ਼ੀ ਨਹੀਂ ਬਣਦੀ ਸਵਾਦ।
ਥੋੜ੍ਰੇ ਪਾ ਲਿਆ ਕਰੋ ਨਾ ਇੱਕ ਅੱਧਾ।
ਨਹੀਂ ਹੀ ਉਹ ਹਜੇ ਬੀਜ ਕੱਢ ਕੇ ਪਾਉਂਦੀ ਹੈ। ਬੀਜ। ਕੱਢ ਦਿੰਦੀ ਆ ਸਾਰੇ ਹੂੰ ਬੀਜ਼ ਕੱਢ ਦਿੱਤੇ ਆ ਸਾਰੇ।
ਹਾਜੀ, ਪਰ ਪੱਥਰੀ ਥੋੜੀ ਸੀ। ਜਿਹੜਾ ਵੀ ਬੀਜ ਨਾਲ ਫੇਰ ਹੋ ਜਾਣੀ।
ਕਹਿ ਰਹੇ ਨੇ, ਨਾ ਕਹਿੰਦੇ ਬਈ ਅਜੇ ਤੁਸੀਂ ਇੱਕ ਮਹੀਨਾ ਰਹਿਣ ਹੀ ਦੋ।
ਅੱਛਾ।
ਹੂੰ ਦੇਖੋ ਹੁਨ। ਹਨ। ਮੈ ਬੈਗ ਕਲੀ ਸ਼ਿਮਲਾ ਮਿਰਚ ਕੁਛ ਨੀ ਲਿਆਈ ਅਜੇ ਮੈਂ।
ਅੱਛਾ
ਕੀ ਹੈ ਤੇ, ਹੈ ਈ ਏ ਨਾ ਵਿੱਚੇ ਓ। ਥੋੜਾ- ਇੱਕ ਅਧਾ ਪੀਸ- ਉਹ ਤੇ ਨਿਕਲ ਹੀ ਜਾਂਦਾ ਹੈ। ਸ਼ਿਮਲਾ ਮਿਰਚ ਚੋਂ ਓਵੀ।
ਹੂੰ।
ਹੋਰ ਸੁਣਾਓ। ਆਲੂ ਵੀ ਮਿੱਠੇ ਨੇ, ਹੁਣ ਰੋਟੀ ਸਾਰੀ ਮਿੱਠੀ ਹੋਰ। ਖਾਦਾ ਨੀ ਅਸੀਂ। ਹੂੰ ਹੂੰ ਕਮਜ਼ੋਰ ਨਾਲ ਮੇਰਾ ਪੇਟ ਖ਼ਰਾਬ ਹੋ ਜਾਂਦਾ ਐ।
ਆਪਣੀ ਕੱਢ ਲਓ ਮਿੱਠ ਬਾਕੀ 'ਚ ਪਾ ਦੀ। ਉਹ ਜ਼ਿਆਦਾ ਦਿਨ ਪਏ ਰਹਿਣ ਨਾ ਤਾਂ ਵੀ ਮਿੱਠੇ ਹੋ ਜਾਂਦੇ ਨ।
ਹੂੰ। ਤਾਂ ਆਮਚੂਰ ਵਾਲੇ ਆਉਂਦੇ ਨੇ।
ਅੱਛਾ। ਅਸੀਂ ਵੀ ਨੀ ਨਹੀਂ ਲਿਆਉਂਦੇ ਆਮਚੂਰ।
ਵਰਤਦੀ ਨਹੀਂ ਸਾ। ਪਹਿਲੇ ਲਿਆਉਂਦੇ ਸਾਂ।
ਅੱਛਾ।
ਫੇਰ ਤਾਂ ਸਿਸਟਮ ਸਹੀ ਸੀ। ਹੁਣ ਪੇਟ ਦਾ ਸਿਸਟਮ ਹੀ ਸਹੀ ਨਹੀਂ। ਫੇਰ ਹੁਣ ਮੈਂ ਲੈ ਕੇ ਨਹੀਂ ਆਉਂਦੀ।
ਅੱਛਾ। ਤੇ ਤੁਸੀਂ ਵੀ ਆਪਣੀ ਇਨਸੋਰਸ ਚੋਂ ਕਰਲਓ ਦਵਾਈ।
ਖਾਂਦੀ ਪੀਆ ਓ ਤੇ, ਹੂੰ। ਜਦੋਂ ਹੁੰਦਾ ਡੇਲੀ ਨਹੀਂ ਨਾ ਖਾਂਦੀ। ਜਿਸ ਟਾਈਮ ਪੇਟ ਖ਼ਰਾਬ ਹੁੰਦਾ ਉਹ ਖੁਰਾਕ ਖਾ ਲੈਂਦੀ ਆ। ਦੋ- ਤਿੰਨ ਦਿਨ ਨਾ ਲਗਾਤਾਰ। ਲਿਆ ਕੇ ਰੱਖੀ ਹੋਈ ਆ ਡਮੋਸ। ਹੁਣ ਜਾਵਾਂਗੇ ਕੱਲ ਫਿਰ, ਗਏ ਨਾ ਕੱਲ ਤੇ ਫਿਰ ਕੱਲ ਲੈਂਦੀ ਆਵਾਂਗੀ। ਹੋਰ ਵੀ ਬੋਰ ਮੈਂ ਘਰ ਮੇਰੇ ਤੋਂ ਨਹੀਂ ਜਾਇਆ ਜਾਂਦਾ। ਰੋਜ਼-ਰੋਜ਼ ਡੇਲੀ ਚੱਕਰ ਵੱਜਦਾ। ਮੈਂ ਤਾਂ। ਕੱਲ ਜਾਓਗੇ। ਉੱਥੇ ਕਾਕੇ ਨੂੰ ਛੱਡਣ, ਤੇ ਆਪੇ ਛੱਡ ਜਾਣਾ ਤੇ ਨਾਲ ਲੈ ਆਉਂਦੇ ਤੋਂ ਲੈਂਦੇ ਆਨਾ। ਦਵਾਈ ਹਾਂਜੀ। ਕਿਉਂਕਿ ਉਦਰ ਟਾਈਮ ਲੱਗ ਜਾਣੇ ਫਿਰ ਮੈਂ ਮਸ਼ੀਨ- ਮਸ਼ੂਨ ਲਗਾਉਣੀ ਆ ਕਲ।
ਹਾਨ
ਫੇਰ ਉਹ ਨਾਲ ਹੁੰਦੀ ਹੈ ਗੁੜੀਆ ਉਹਦੇ ਉਹਨੂੰ ਚੱਕ ਮੇਰੇ ਕੋਲ ਚਲਿਆ ਨੀ ਜਾਂਦਾ ਹੈ ਥੱਲੇ ਤੁਰਦੀ ਨੀ ਉਹ ਪੈਰਾਂ ਤੇ ਹੂੰ ਦੋ ਜਣੇ ਹੁੰਦੇ ਸੀ ਪਹਿਲੇ ਚੱਕ ਲੈਂਦੇ ਹੁੰਦੇ ਨੇ ਜਿਹਾ ਇਹ ਨੇ ਚਕਣਾ
ਹਾਂ- ਹਾਂ। ਜਿਆਦਾ ਉੱਪਰ ਥੱਲੇ ਵੀ ਨਾ ਨਾ ਹੋਵੋ। ਮੈਂ ਕਿਹਾ ਜਿਆਦਾ ਉੱਪਰ ਥੱਲੇ ਵੀ ਨਾ ਹੁਣਾ ਠੀਕ ਹੈ। ਜੀ ਠੀਕ।